ਹੈਲੋ, ਹੈਲੋ,
ਸਸ ਰੀ ਕਾਲ ਜੀ ਕੀ ਹਾਲ ਐ, ਆਵਾਜ਼ ਨੀ ਆਂਦੀ ਪਈ
ਬਸ ਨਹੀਂ ਆਂਦੀ ਵੀ ਮੈਨੂੰ ਤੇ ਤੁਹਾਡੀ ਆਂਦੀ ਈ ਐਲ ਕੋਈ ਨੈਟਵਰਕ ਕੁਛ ਹੋ ਨਾ ਵੇ ਤਾਂ ਤੁਹਾਨੂੰ ਆਈ ਨੀ ਮੇਰੀ ਆਵਾਜ਼ ਨਾ
ਸੁਣਾਓ ਸਭ ਵਧੀਆ।
ਹਾਂਜੀ ਸਭ ਵਧੀਆ, ਤੁਸੀਂ ਸਭ ਵਧੀਆ ਨੇ ਤੁਸੀਂ ਦੱਸੋ। ਸੌ,
ਵਧੀਆ- ਵਧੀਆ ਠੀਕ, ਹਾਂਜੀ-ਹਾਂਜੀ ਸਭ ਵਧੀਆ ਠੀਕ-ਠਾਕ। ਹੋਰ ਕੀ
ਹੋਰ ਬਸ ਮੈ ਤੁਹਾਨੂੰ ਦੱਸਾਂ ਮੈਂ ਨਾ ਉਹ ਕੰਮ ਸ਼ੁਰੂ ਕੀਤਾ। ਮਤਲਬ ਜਿਵੇਂ ਸਕਿੰਨ ਵਗੈਰਾ ਖ਼ਰਾਬ ਹੁੰਦੀ ਨਾ ਸਰਦੀ ਪੋਰਸ ਵਗੈਰਾ ਓਪਨ ਹੋ ਜਾਂਦੇ ਨੇ। ਬਲੇਕ ਹੈਡਸ ਵਗੈਰਾ ਆ ਜਾਂਦੇ ਮੈਂ ਨਾ ਮੈਂ ਨਾ ਕੋਰਸ ਕੀਤਾ ਸੀ, ਡਰਮਾਟੋਲੋਜੀ ਅੱਛਾ,
ਅੱਛਾ,
ਹਾਂਜੀ, ਤੇ ਮੈਂ ਕਿਹਾ ਚੋ ਤੁਹਾਨੂੰ ਦੱਸ ਮੈਡੀਸਨ ਵਗੈਰਾ ਕੁਛ ਲੈ ਹੋਏ ਖਾਣ ਦੀ ਵਗੈਰਾ ਦੀ ਚੈਕਪ ਕਰਾ ਲਓ, ਆਪਣਾ ਜਾਂ ਆਪਣੀ ਫੋਟੋ ਭੇਜ ਦਿਓ ਸਕੀਨ ਵਗੈਰਾ ਦੀ ਤੇ ਅਸੀਂ ਸਾਨੂੰ ਤੁਹਾਨੂੰ ਦਵਾਈ ਦੇਵਾਂਗੀ। ਅਤੇ ਤੁਹਾਡਾ ਰਿਜ਼ਲਟ ਵਧੀਆ ਆਏਗਾ।
ਅੱਛਾ-ਅੱਛਾ ਖਾਣ ਵਾਸਤੇ, ਦਿੰਦੇ ਹੋ,
ਹਾਂਜੀ, ਦੇਖੋ ਖਾਂ ਦੇਖੋ ਅੰਦਰੋਂ ਕਮੀਆਂ ਹੋਣਗੀਆਂ ਤਾਂ ਹੀ ਤਾਂ ਉੱਪਰ ਆਦਾ ਨਾ ਸਮਾਨ ਹਨਾ।
ਅੱਛਾ-ਅੱਛਾ,
ਹਾਂ, ਖਾਣ ਵਸਤੇ ਵੀ ਹੁੰਦੀ ਹੈ, ਕੁਛ ਲਾਣ- ਤੇ ਵੀ ਹੁੰ,
ਹ ਹਾਂਜੀ, ਤੇ ਉਹ ਨੁਕਸਾਨ ਵਾਸਤੇ ਨੀ ਹੈ, ਨੁਕਸਾਨ ਤਾਂ ਨੀ ਹੈਗਾ ਕੋਈ
ਨਹੀਂ-ਨਹੀਂ, ਐਸਾ ਕੋਈ ਨੁਕਸਾਨ ਨਹੀਂ ਤਾਂਹੀ ਤਾਂ ਅਸੀਂ ਪਤਾ ਕਿ ਅਸੀਂ ਟਰਾਇਲ ਰੱਖਿਆ ਵੇ ਹਫਤੇ ਦਾ ਹਫਤੇ ਦਾ ਹਾ ਛੋਟਾ, ਤੁਹਾਨੂੰ ਛੋਟਾ ਪੈਕੇਜ ਬਣਾ ਕੇ ਦੇਵਾਂਗੇ ਜੇ ਤੁਹਾਨੂੰ ਉਹ ਸੂਟ ਕਰ ਗਿਆ ਫ਼ਿਰ ਤੁਹਾਨੂੰ ਵੱਡਾ ਜਿਵੇਂ ਤਿੰਨ ਮਹੀਨੇ ਦਾ ਤੁਹਾਨੂੰ ਪਤਾ ਕੋਰਸ ਹੁੰਦਾ ਵੀ ਹਰ ਇੱਕ
ਤਿੰਨ ਮਹੀਨੇ ਦਾ ਹਾਂਜੀ ਹਾਂ
ਹਾਂਜੀ ਤੇ ਤੁਹਾਨੂੰ ਉਸ ਹਿਸਾਬ ਨਾਲ ਤੁਹਾਨੂੰ ਅਸੀਂ ਪੈਂਕ ਬਣਾ ਕੇ ਦੇ ਦਾਂਗੇ ਦੇਖੋ ਤੁਸੀਂ ਹੁਣ ਕਹਿੰਦੇ ਪਿਓ ਖਾਣ ਦੀ ਵ ਖਰੀਦੋ ਗ ਦੇੋ ਲਾਉਣ ਦੀ ਅਸੀਂ ਤਾਂਹ ਦਿੰਦੇ ਹਾਂ ਤਾਂ ਕਿ ਜਿਹੜਾ ਤੁਹਾਡਾ ਮੂੰਹ ਤੇਵੇ ਨਾ ਉਹ ਜਲਦੀ ਫਰਕ ਕ ਖਾਣ ਦੀ ਤੁਹਾਨੂੰ ਤਾਂ ਤੇਨ ਤੁਹਾਡੇ ਅੰਦਰੋਂ ਹੋ ਗਵੇ ਨਾ ਤੁਹਾਡੇ ਅੰਦਰੋਂ ਤੁਹਾਾ ਸਭ ਕੁਛ ਠੀਕ ਹੋਵੇ ਤਾਂ ਕਿ ਤੁਹਾਡੇ ਮੂੰਹ ਦੇ ਅੰਦਰੋਂ ਹੀ ਨਾ ਆ
ਅੱਛਾ ਅੱਛਾ ਅੱਛਾ ਨਹੀਂ ਹਜੇ ਤੇ ਫਿਲਹਾਲ ਕੋਈ ਦਿੱਕਤ ਨੀ ਹੈ ਹਾਂ ਅੱਜ ਕੱਲ ਟੈਨਿੰਗ ਦਾ ਹੀ ਬੜਾ ਹੈਗਾ ਗਰਮੀ ਹੈ ਧੁੱਪੇ ਜਾਓ ਤੇ ਨਾਲ ਹੀ ਸਕਿੰਨ ਛੜ ਜਾਂਦੀ ਏ
ਹਾਂ ਉਹਦੇ ਵਾਸਤੇ ਵੀ ਅਸੀਂ ਉਹ ਹੈਗੀ ਹੈ ਕਰੀਮ ਹੈਗੀ ਹੈ ਸਾਡੇ ਕੋਲ ਸਨ ਸਕ੍ਰੀਨ ਤੇ ਵਿੱਚ ਮਿਕਸ ਹੈਗੀ ਹੈ ਨਾਲ ਜਵੇ ਤੁਹਾਨੂੰ ਹਾਰਮ ਨ ਕਰੇਗੀ ਟੈਨ ਵਗੈਰਾ ਬਿਲਕੁਲ ਇੱਕ ਲੇਅਰ ਫੋਮ ਕਰ ਦੇਗੀ ਤੁਹਾਡੇ ਫੇਸ ਤੇ ਨਾ
ਅੱਛਾ ਅੱਛਾ ਕੋਈ ਨੀ ਫੇਿਰ ਮੈਂ ਮੈਨੂੰ ਹਾਂ ਕੋਈ ਨੀ ਮੈਂ ਲੈ ਟੈਨਿੰਗ ਵਾਸਤੇ ਨਾ ਮੇਰੀ ਸਕਿੰਨ ਹੋ ਜਾਂਦੀ ਬੜੀ ਜਲਦੀ
ਟੈਨਿੰਗ ਵੀ ਸਿਰਫ ਇੱਕ ਪ੍ਰਕਾਰ ਦੀ ਨੀ ਹੈਗੀ ਅਸੀਂ ਜਿਵੇਂ ਫ੍ਰਿਜ ਮੈਂ ਹੋਰ ਵੀ ਨੇ ਉਹਨਾਂ ਕਰੀਮ ਬਣਾਈਏ।
ਅੱਛਾ-ਅੱਛਾ
ਕਰੀਮ ਬਣਾਈ ਤਾਂ ਕਿ ਮਤਲਬ ਸਕਿਨ ਦਾ ਵੀ ਸਾਬ ਹੁੰਦਾ ਨਾ। ਉਹਨਾਂ ਦੀ
ਹਾਂ ਹਾਂ ਮੇਰੀ ਡਰਾਈ ਹੈ ਸਕਿਨ ਬੜੀ ਨਾ।
ਹਾਂ ਇਹ ਤੇ ਮਿਲ ਜਾਏਗੀ ਤੁਹਾਨੂੰ।
ਹਮ ਮੇਰੀ ਡਰਾਏ ਸਕਿੰਨ ਹੈ।
ਹਾਂਜੀ ਮਿਲ ਜਏਗੀ ਮਿਲ ਜਾਏਗੀ ਤੁਹਾਨੂੰ। ਹੋਰ ਜਿਵੇਂ ਜਿਵੇਂ ਸਾਡੀ ਅੱਡੀਆਂ ਉਡੀਆਂ ਵੀ ਫਟ ਜਾਂਦੀ ਆਂ ਨਾ ਕਿੰਨੀ ਗੰਦੀਆਂ ਲੱਗਦੀਆਂ ਪਿੱਛੋਂ, ਹਾਂ ਉਹਦੇ ਆਸਤੇ ਵੀ ਉਹਦੇ ਆਸਤੇ ਵੀ ਨੈਚੁਰਲ ਕਰੀਮ ਮਿਲਦੀ ਸਾਡੇ ਕੋਲ ਇੱਕ, ਨਹੀਂ-ਨਹੀਂ ਉਹਦੇ ਮਤਲਬ ਕਰੀਮ ਹੁੰਦੀ ਲਾਉਣ ਆਸਤੇ ਤਾਂ ਕਿ ਪਿੱਛੋਂ ਤੁਸੀਂ ਲਗਾਓ। ਤੁਹਾਡੀ ਜਿਹੜੀ ਅੱਡੀਆਂ ਹੈਗੀਆ ਨਾ ਖਾਲੀ-ਖਾਲੀ ਤੁਹਾਡੀ ਕਿ ਇਸ ਦਾ ਮਤਲਬ ਹੈ ਕਿ ਤੁਹਾਡੀ ਪੀਲ ਆ ਜਾਵੇ ਉੱਤੇ ਭਾਰ ਕੇ ਪੈਣ ਵਾਸਤੇ
ਅੱਛਾ-ਅੱਛਾ, ਹਾਂ ਮੇਰੀ ਨਾ ਸੱਸ ਮਾਂ ਦੀ ਬੜੀ ਫਟ ਟੀਆਂ ਅੱਡੀਆਂ ਬੜੀਆ
ਅੱਛਾ, ਨਹੀ ਪਾ ਕੇ, ਅੱਛਾ ਜੀ ਨਹੀਂ ਕੋਈ ਨੀ ਤੁਸੀਂ ਟਰਾਏ ਕਰੋ। ਤੁਹਾਨੂੰ ਰਿਜ਼ਲਟ ਮਿਲੇਗਾ ਜਰੂਰ। ਫਿਰ ਤੁਸੀਂ ਅੱਗੇ ਕੰਟੀਨਿਊ ਕਰ ਲਿਓ।
ਹਾਂ ਇਹ ਦੋ ਚੀਜ਼ਾਂ ਦੀ ਮੈਨੂੰ ਮੰਗਾ ਦੇਣਾ। ਜਾਂ ਭੇਜ ਦੇਣਾ ਤੁਸੀਂ ਪਾਰਸਲ ਕਰ ਲੈਂਦੇ ਹੋ?
ਹਾਂਜੀ-ਹਾਂਜੀ ਓਨਲਾਈਨ ਵੀ ਹੋ ਜਾਂਦਾ ਸਾਡਾ, ਸਾਡਾ ਬਾਹਰ ਵੀ ਸ਼ਿਪਿੰਗ ਹੁੰਦੀ ਸਾਡੀ। ਬਾਹਰ ਦੇ ਮੁਲਕਾਂ ਤੋਂ ਕਿਉਂਕਿ ਜਾਂਦਾ ਸਾਡਾ ਮਾਲ, ਕਿਉਂਕਿ ਮੈਂ ਅੰਡਰ ਕੰਮ ਕਰ ਰਹੀ ਆ ਨਾ ਕੰਪਨੀ ਵਿਚ ਤੇ ਮੈਨੂੰ ਥੋੜਾ-ਬਹੁਤਾ ਕੋਰਸ ਮਿਲ ਐ ਸੀ ਇਹਦੇ ਨਾਲ।
ਅੱਛਾ
ਹਾਂਜੀ ਬਹੁਤ ਅੱਛੇ ਰਿਜ਼ਲਟ ਨੇ ਐ ਅ ਗੱਲ ਨਹੀਂ ਮੈਂ ਖੁਦ ਵੀ ਯੂਜ ਕੀਤਾ ਮੇਰਾ ਵੀ ਫੇਸ ਪਹਿਲੇ ਬਹੁਤ ਖਰਾਬ ਹੋ ਗਿਆ ਸੀ ਸਕਿੰਨ ਡਾਰਕ ਸਰਕਲਜ਼ ਇੰਨੇ ਤੇ ਨਾਲ ਨਾ ਐ ਜ਼ਰੂਰੀ ਨ ਸਿ ਤੁਹਾਨੂੰ ਦਵਾਈਆਂ ਦੇਣਗੇ ਤੁਹਾਨੂੰ ਨਾਲ ਐਕਸਸਾਈ ਵੀ ਦੱਸਣਗੇ ਤੁਸੀਂ ਫੇਸ ਤੇ ਤੁਸੀਂ ਕਿਵੇਂ ਮਸਾਜ ਕਰਨੀ ਹੈ ਹਿਲਕੀ
ਅੱਛਾ
ਹਾਂ ਬਹੁਤ ਵਧੀਆ ਰਿਜਲਟਸ ਨੇ
ਅਛਾ ਇਹੋ ਬਸ ਸਕਿਨ ਦਾ ਟ੍ਰਰੀਟਮੈਂਟ ਰੱਖਿਆ ਹੋਇਆ ਤੇ ਅੱਜ ਕੱਲ੍ਹ ਜਿਹੜੇ ਹਾਈਡਰਾ ਫੇਸ਼ੀਅਲ ਕਰਵਾਉਂਦੇ ਪਏ ਸਕਿੰਨ ਨੂੰ
ਦੇਖੋ ਤਾਂ ਠੀਕ ਕਹਿ ਸਕਦੇ ਉਹਨੂੰ ਦੇਖੋ ਦੇੋ ਤੁਸੀਂ ਜਿੰਨਾ ਮਰਜ਼ੀ ਕਰ ਲਓ ਜਦ ਤੱਕ ਤੁਸੀਂ ਅੰਦਰੋਂ ਹੀ ਨੀ ਠੀਕ ਕਰੇ ਅੰਦਰ ਤੁਹਾਡੀ ਕਮੀਆਂ ਪੂਰੀਆਂ ਨੀ ਹੈ ਹਨਾ ਤੇ ਕੀ ਫ਼ਾਇਦਾ ਉਸ ਚੀਜ਼ ਨਾਲ ਚਲੋ ਠੀਕ ਹੈ ਥੋੜਾ ਟਾਈਮ ਦਿੱ ਤੁਹਾਨੂੰ ਗਲੋ ਪਾਵੇ ਮੂੰਹ ਤੇ
ਅਸੀਂ ਤਾਂ ਕਰਵਾਉਂਦੇ ਨੀ ਚੀਜ਼ਾਂ ਸਾਨੂੰ ਚੰਗੀਆਂ ਨੀ ਲੱਗਦੀਆਂ ਤੁਹਾਨੂੰ ਪਤਾ ਮੂੰਹ ਓਦਾਂ ਹੀ ਰਹਿਣੇ ਜਿਹੜੇ ਮਰਜ਼ੀ ਕਰਵਾ ਲਓ ਜਿੰਨਾ ਮਰਜ਼ ਸਾਫ਼ ਕਰਵਾਾਲੋ ਰਹਿਣਾ ਤੇ ਓਦਾਂ ਹੀ ਹੈ ਹਾਂਜੀ ਹੋਰ
ਬਸ ਤੁਸੀਂ ਦੱਸੋ ਬਾਕੀ ਹੇਰਸ ਵਗੈਰਾ ਵੀ ਜਿਵੇ ਕਈ ਹੇਅਰ ਫੋਲ ਬੜੇ ਹੁੰਦੇ ਨੇ ਹਾਂਜੀ ਹਾਂਜੀ ਹੋਰ ਚਾਹ ਪੀ ਲੀ ਤੁਸੀਂ
ਹਾਂਜੀ
ਚਾਹ ਪੀ ਲਈ
ਹੈਲੋ
ਹਾਂਜੀ ਹਾਂਜੀ
ਮੈਂ ਕਿਹਾ ਚਾਹ ਪੀਲੀ
ਚਾਹ ਨਹੀਂ ਪੀਣੀ ਹਜੇ ਕਾਹਵਾ ਧਰੇ ਦਾ ਦੇਸੀ ਨਾ ਤੇ ਉਹ ਫਿਰ ਹਾਂਜੀ ਦੇਸੀ ਪੀਂਨ ਆ ਨਾ ਤੇ ਕਾਹਵਾ ਤਰਿਆ ਕਾਹਵਾ ਖਤਮ ਹੋਏਦਾ ਸੀ ਹਾਂਜੀ ਉਹ ਫੇਿਰ ਮੈਂ ਤਰ ਕੇ ਆਈ ਆਾਂ ਮੈਂਨੇ ਬਣਾਾਨਦੀ ਆਾਂ ਪੰਦਰਾਂ ਵੀਹ ਮਿੰਟ ਲੱਗੇਨੂੰ ਬਣਦੇ ਫੇਿਰ ਇਨੇ ਚਿਰ ਤੁਹਾਡਾ ਫੋਨ ਆ ਗਿਆ
ਉਹ ਨੀ ਪਿੰਦੇ ਆ
ਨਾ ਨਾ ਉਹ ਚਾਹ ਹੀ ਹੁੰਦੀ ਹੈ ਦੇਸੀ ਚਾਹ
ਨਹੀਂ ਜੀ ਵੀ ਉਹ ਦੂ ਦੂਧ ਪਾ ਕੇ ਪੱਤੀ ਪਾ ਕੇ ਉਹ ਨੀ ਪੀਂਦੇ ਅੱਛਾ ਇਹਦੇ ਵਿੱਚ ਵੀ ਪੈਂਦਾ ਹੈ
ਹਾਂ ਇਹਦੇ ਚ ਵੀ ਦੁੱਧ ਪੈਂਦਾ ਹੈ ਲਾਚੀ ਪਾਓ ਦੁੱਧ ਪਾਓ ਦਾਲ ਚੀਨੀ ਖੰਡ ਬਸ ਸਿੱਦਾਂ ਹੁਣ ਅਸੀਂ ਪੱਤੀ ਵੱਖਰੀ ਲਿਆ ਕੇ ਪਾਣੀ ਵਿੱਚ ਗੜਕਾਂਦੇ ਆ ਨਾ ਤੇ ਇਹ ਪਹਿਲੀ ਗੜਕਾ ਕੇ ਰੱਖ ਲਓ ਪੱਤੀ
ਅੱਛਾ ਅੱਛਾ ਨਹੀਂ ਅਸੀਂ ਕਦੇ ਨਹੀਂ ਬੇਠੇ ਜੈ ਮਤਲਬ ਕਿ ਸਪੈਸ਼ਲਿਟੀ ਹੁੰਦੀ ਉਹਦਾ ਸਵਾਦ ਵੱਖਰਾ ਹੁੰਦਾ
ਸਾਡੇ ਇੱਥੇ ਹਾਂ ਪੀਂਦੇ ਆ ਨਾ ਤੇ ਜਿਹੜੀ ਲਿਪਟਨ ਆ ਉਹ ਸਾਨੂੰ ਚੰਗੀ ਨੀ ਲੱਗਦੀ ਗੈਸ ਬਣਦੀ ਜਲਣ ਪੈਂਦੀ ਤੇਸੀ ਬੜੀ ਘਟ ਹਮ ਅਸੀਂ ਸਾਡੇ ਘਰ ਕੋਈ ਪੀਂਦਾ ਹੀ ਨਹੀਂ ਉਹ
ਅੱਛਾ ਭੇਜਣਾ ਮੈਨੂੰ ਵੀ ਮੈਂ ਵੀ ਟਰਾਈ ਕਰਾਂਗੀ
ਬੜੀ ਵਧੀਆ ਤੁਸੀਂ ਪੀਓਗੇ ਤੁਹਾਨੂੰ ਲੱਗੇਗਾ ਹਾਂ ਚੱਲ ਲੱਗਦਾ ਵੀ ਨਹੀਂੀ ਪੀਤੀ ਦੀ ਪਰ ਪੀਤੀ ਦਾ ਮਜ਼ਾ ਵੀ ਆਉਂਦਾ
ਕਿ ਵੇਟ ਲੂਸ ਵਗ਼ੈਰਾ ਵੀ ਹੁੰਦਾ ਇਹਦੇ ਨਾਲ
ਵੇਟ ਲੂਜ਼ ਨਹੀਂ ਹੁੰਦਾ ਇਹ ਦੇ ਨਾਲ ਹਾਂ ਏਦਾਂ ਕਹਿੰਦੇ ਵਧੀਆ ਹੁੰਦੀ ਹੈ ਨਾ ਗੈਸ ਗੂਸ ਨਹੀਂ ਕਰਦੀ ਕਈ ਲਿਪਟਨ ਪੀ ਕੇ ਜਲਣ ਪੈਣ ਲੱਗ ਜਾਂਦੀ ਹੈ ਗੈਸ ਕਰਦੀ ਹੈ ਹਨਾ ਕਰਦੀ ਹੈ ਨਾ ਤੇ ਫਿਰ ਇਹ ਨੀ ਕਰਦੀ ਹੈ ਹਲਕੀ ਹਲਕੀ ਚਾਹ ਰਹਿੰਦੀ ਹੈ ਹਾਂ ਅਹ ਤੇ ਹਲਕੀ ਰਹਿੰਦੀ ਚਾਹ ਕੋਈ ਨੀ ਮੈਂ ਭੇਜਾਂਗੀ ਤੁਹਾਨੂੰ ਤੁਹਾਨੂੰ ਬਣਾਉਣ ਦੱਸ
ਹਾਂਜੀ
ਤੇ ਤੁਸੀਂ ਬਣਾ ਕੇ ਭਾਵੇ ਰੱਖ ਲਓ ਦੋ ਦਿਨ
ਅੱਛਾ
ਬਸ ਤੁਸੀ
ਤੇ ਮਤਲਬ ਕੀ ਕੀ ਪਾਣੀ ਪਾਣੀ ਕਾੜ ਕੇ ਰੱਖ ਲਈ ਉਸ ਤੋਂ ਬਾਅਦ ਫਰਿੱਜ ਚ ਜਦੋਂ ਪੀਣਾ ਹੋਏ ਫਿਰ ਉਹ ਕਰੀ ਹੋਇਆ ਪਾਣੀ ਇਸੇ ਥੋੜਾ ਜਿਹਾ ਗਰਮ ਕਰਕੇ ਦੇ ਪਾ ਲਈਏ ਨਾ
ਹਾਂ ਰੇਜਾ ਦਵਾ ਕੇ ਏਦਾਂ ਨੀ ਕਾਵਾ ਪਾ ਕੇ ਉਹਦੇ ਵਿੱਚ ਖੰਡ ਪਾਲੋ ਇਲਾਚੀ ਪਾਾਲੋ ਦਾਲਚੀਨੀ ਪਾ ਲੋੋ ਗੜਕਾਓ ਉਹਨੂੰ ਦੋ ਮਿੰਟ ਫੇਿਰ ਉਹਦੇ ਵਿੱਚ ਦੁੱਧ ਪਾ ਦ ਫੇਿਰ ਰੇਜਾ ਦਵਾ ਦੋ ਤਿੰਨ ਵਾਰ ਨਾ ਤੇ ਫੇਰ ਦੇਖਣਾ ਚਾਹ ਤੁਹਾਡੀ ਵ
ਅੱਛਾ ਕਰਾਂਗੀ ਮੈਂ ਵੀ ਬਣਾਵਾਂਗੀ ਮੈਨੂੰ ਦੱਸ ਸੁਣਾਓ
ਹਾਂਜੀ ਫੇਰ ਉਹ ਏਦਾਂ ਸਵਾਦ ਲੱਗਦੀ ਹੈ ਹਮ ਹਾਂ ਤੁਸੀਂ ਇੱਥੇ ਲਿਪਟਨ ਹੀ ਪੀਂਦੇ ਹੋ
ਨਹੀਂ ਨਹੀਂ ਅਸੀਂ ਤਾਂ ਨੋਰਮਲ ਚਾਹ ਪੀਂਦੇ ਹਾਂ ਜੀ ਹੁਣ ਤੁਸੀਂ ਲਿਪਟਨ ਕਦੇ ਕਦਾਰ ਚ ਤਾਂ ਪੀ ਨਹੀਂ ਜਿਵੇਂ ਜਿਵੇਂ ਕੁਛ ਹਜ਼ਮ ਨ ਹੋ ਰਿਹਾ ਡਾਇਜਸਟ ਕਰਨਾ ਹੋਵੇ ਤੇ ਤੇ ਹੁਣ ਜ ਵੈਸੇ ਚਾ ਪੀਂਦੇ ਹ ਅਸੀ ਨਾ ਜਿਵੇਂ ਚ
ਤੇ ਉਹਨੂੰ ਹੀ ਕਹਿੰਦੇ ਆ ਨਾ ਉਹਨੂੰ ਹੀ ਲਿਪਟਨ ਨੀ ਕਹਿੰਦੇ
ਨਹੀਂ ਨਹੀਂ ਲਿਪਟਨ ਤਾਂ ਹੋ ਗ ਨਾ ਜਿਵੇਂ ਹੋਰ ਗ੍ਰੀਨ ਟੀ ਹੋ ਗਈ
ਅੱਛਾ ਅੱਛਾ ਅੱਛਾ ਠੀਕ ਤੇ ਉਹ ਤੁਸੀਂ ਕੀ ਬਣਾਇਆ ਫਿਰ ਅੱਜ ਮੈਂ ਕਿਹਾ ਅੱਜ ਕੀ ਬਣਾ ਖਾ ਲਿਆ
ਅਜ ਪਨੀਰ ਬਣਾਇਆ ਸੀ ਮੈਂ ਨਾ ਪਨੀਰ ਦੀ ਕੁਰਜੀ ਬਣਾਈ ਸੀ
ਅੱਛਾ ਅੱਛਾ ਤੇ ਚਾਹ ਨਾਲ ਕੀ ਖਾਂਦੇ ਪਓ ਤੁਹਾਡੀ ਆਵਾਜ਼ ਨਹੀਂੀ ਆਉਂਦੀ ਵੀਈ ਅੱਛਾ ਅੱਛਾ ਅੱਛਾ ਚਾਹ ਵੀ ਨੇ ਨਾ ਨੰਗ ਦੇ ਕੁਛ ਖਾਧੇ ਬੀ ਨਾ ਹਮ ਆਹ ਉਹ ਤੇ ਹੈ ਹਾਂਜੀ ਤੁਹਾਡੀੇ ਆਵਾਜ਼ ਬਿਲਕੁਲ ਕਲੀਅਰ ਕਰਨਨੀ ਹੈ
ੱਕਰ ਕਰਦੀੀ ਜਾਥੇ
ਕੋਈ ਨੀ ਲਗਾਵਾਂਗੇ ਲਗਾਵਾਂਗੇ ਹੁਣ ਛੁੱਟੀਆਂ ਪੈਂਦੀ ਪ ਇਹਨਾਂ ਨੂੰ ਬਨਾਾਨੇ ਆ ਪ੍ਰੋਗਰਾਮ ਨਾ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
ਤੁਸੀਂ ਲਾਓ ਸਾਡੇ ਇੱਥੇ ਚੱਕਰ
ਮ ਚਦੀ ਹੀਆਂ
ਹਮ ਤੇ ਹੋਰ ਕੀ ਤੁਸੀਂ ਤੇ ਕਦੇ ਆਏ ਵੀ ਨੀ ਸਾਡੇ ਵੱਲ
ਆਏ ਤਸੇ ਮ ਬਹੁਤ ਟਾਈਮ ਹੋ ਗਿਆ ਸਮਝ ਕੋਲਾ ਆਈ
ਤੇ ਫੇਿਰ ਭੁੱਲ ਭਾਲ ਜਾਂਦਾ ਬੰਦਾ ਕਦੋਂ ਆਏ ਸੀ
ਕੋਈ ਨੀ ਫ ਆ ਕਰਵਾਂਗੇ ਆ ਕੇ
ਹਾਂ ਆਉਂਦੇ ਜਾਂਦੇ ਰ ਨਾ ਫਿਰ ਬੰਦਾ ਨੂੰ ਯਾਦ ਰਹਿੰਦਾ ਹਾਂ ਆਉਂਦੇ ਸੀ ਤੇ ਹੁਣ ਤੁਸੀਂ ਆਉਂਦੇ ਹੀ ਨੀ ਤੇ ਫਿਰ ਕੀ ਯਾਦ ਹੀ ਨਹੀਂੀ ਰਹਿੰਦਾ ਆਏ ਵੀ ਸੀ ਜਾਂ ਨਹੀਂ ਹਾਂ
ਚਲੋ
ਚਲੋ ਠੀਕ ਏ ਜੀ ਠੀਕ ਏ